ਸਾਖੀਯੋ ਕਿਆ ਹਲਚਾਲ ਨੇ
ਵਧੀਆ, ਵਧੀਆ ਤੁਸੀਂ ਸੁਣਾਓ?
ਵਧੀਆ, ਵਧੀਆ ਘਰ ਪਰਿਵਾਰ ਕਿਦਾ ਸਬ
ਵਧੀਆ ਘਰ ਪਰਿਵਾਰ ਵਧੀਆ।ਵਧੀਆ, ਵਧੀਆ ਤੁਸੀਂ ਸੁਣਾਓ?
ਮੈਂ ਕਿਹਾ ਚਲੋ ਅੱਜ ਭਾਈਜਣ, ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰ। ਬੜੇ ਟਾਇਮ ਬਾਅਦ ਨੰਬਰ ਮਿਲਾ।ਤੁਹਾਡਾ ਮੈਂ ਕਿਹਾ ਚਲੋ।ਇੱਕ ਟੋਪਿਕ ਡਿਸਕਸ਼ਨ ਕਰਨਾ ਸੀ ਬੜਾ ਜਰੂਰੀ।
ਸ ਗੱਲ ਕੀ ਕਰੋ
ਮਤਲਬ ਟੋਪ ਇੰਪੋਰਟੈਂਸ ਆਫ ਐਜੂਕੇਸ਼ਨ ਮਤਲਬ ਐਜੂਕੇਸ਼ਨ ਦੇ ਅੱਜ ਕੱਲ੍ਹ ਕੀ -ਕੀ ਫਾਇਦੇ ਹੈਗੇ ਨੇ? ਕੁਛ ਕਹਿੰਦੇ ਨੁਕਸਾਨ ਹੈ।ਐਜੂਕੇਸ਼ਨ ਦਾ ਤੇ ਮਤਲਬ- ਮੇਰੀ ਮੇਰੇ ਤੋਂ ਦੇਖਿਆ ਜਾਏ।ਆਪਣਾ ਐਜੂਕੇਸ਼ਨ ਹੈ ਨਾ। ਕਿ ਬੰਦੇ ਨੂੰ- ਇਹ ਨਾਲ ਥੋੜ੍ਹੀ ਹੈ।ਬੰਦੇ ਦੇ ਨਾ-ਨਾ ਆਪਣਾ ਥੋੜੀ ਲਾਈਫ ਵਗੈਰਾ, ਕਰੀਅਰ ਵਗੈਰਾ, ਚ ਨਾ ਬਹੁਤ ਰੋਲ ਹੈਗਾ।ਐਜੂਕੇਸ਼ਨ ਦਾ ਮਨ ਲੋ ਅਸੀਂ ਕਿਸੀ ਵੀ ਸਕੀਮ ਵਿਚ, ਕਿਸੀ ਵੀ ਸਬਜੈਕਟ ਵਿਚ ਆਪਣਾ ਕਰੀਅਰ ਬਣਾਣਾ। ਹਾਂਜੀ, ਬੀ ਸੀ ਏ ਵਗੈਰਾ ਹੋ ਜਾਂਦੀ ਆ ਨਾ ਕੁਛ ਕੁੱਛ ਕੌਲੇਜ ਦੀ ਸਟ੍ਰੀਮ੍ਸ ਹੁੰਦੀਆਂ। ਉਹਨਾਂ ਚ ਬੰਦਿਆਂ ਨੇ ਕਰੀਅਰ ਬਣਾਉਣਾ ਹੁੰਦਾ ਏ। ਐਜੂਕੇਸ਼ਨ, ਐਜੂਕੇਸ਼ਨ ਨਾਲ ਏ ਬੰਦੇ ਨੂੰ ਥੋੜੀ ਜਿਹੇ ਆ ਜਿਹੜੀ ਨੌਲਿਜ਼ ਹੁੰਦੀ ਦੁਨੀਆਂਦਾਰੀ ਦੀ, ਉਹ ਵੀ ਸਮਝ ਆ ਜਾਂਦੀ ਹੈ। ਗੱਲ ਕਰਨੀ ਆ ਜਾਂਦੀ ਹੈ। ਦੂਜੇ ਬੰਦੇ ਨਾਲ ਕਿਵੇਂ ਗੱਲ ਕਰਨਾ।ਆਪਣਾ ਡਸੀਪਲਿਨ ਵਗੈਰਾ ਆ ਜਾਂਦਾ ਹੈ।ਆਪਣਾ ਡੈਸਿੰਗ ਚੈਂਸ ਵੀ ਹੈ ਨਾ ਉਹਦੀ ਕਿਉਂਕਿ। ਦੇਖੋ ਆਪਾਂ ਸਕੂਲ ਚ ਜਿਹੜੀ ਵਰਦੀ ਪਾ ਕੇ ਜਾਂਦੇ ਹਾਂ।ਉਹਦਾ ਵੀ ਬਹੁਤ ਵੱਡਾ ਰੋਲ ਹੈਗਾ ਹੈ।
ਸਾਡੀ ਐਜੂਕੇਸ਼ਨ ਦੇ ਅਕੋਰਡਿੰਗ ਮਤਲਬ, ਤੁਸੀਂ ਕਿੱਥੇ ਜੋਬ ਕਰਨ ਜਾ ਰਹੇ ਹੋ? ਹੁਣ ਤੁਸੀ- ਕੁਛ ਬੰਦੇ ਹੁੰਦੇ ਨੇ ਕਿ ਆਪਣਾ ਡਰੈਸਿੰਗ ਸੈਂਸ ਉਹਨਾਂ ਦੀ ਵਧੀਆ ਨੀ ਹੁੰਦੀ।'ਤੇ ਉਹ ਨੂੰ ਨਾ ਫਿਰ- ਜੋਬ ਦੇ ਜਿਹੜੇ ਮੈਨੇਜਰ ਵਗੈਰਾ, ਹੁੰਦੇ ਨਾ ਕੰਪਨੀ ਦੇ 'ਤੇ ਉਹ ਵੀ ਦੱਸ ਦੇਣੀ। ਤੁਸੀਂ ਆਪਣਾ ਫੋਰਮਲ ਵਗ਼ੈਰਾ ਕੱਪੜੇ ਪਾ ਕੇ ਆਉਣੇ ਏ। ਕਿ ਜਿਨ੍ਹਾਂ ਥੋੜੀ ਚਤੁਹਾਡੀ ਲੁੱਕ ਥੋੜੀ ਅਟਰ੍ਰੈਕਟਿਵ ਲੱਗੇਗੀ। ਨਾ ਤੁਸੀਂ ਲੱਗੋਗੇ, ਵੀ ਤੁਸੀਂ ਜੋਬ ਵਗੈਰਾ ਚ ਕਰਦੇ ਹੋ।
ਹਾਂਜੀ ਹਾਂਜੀ ਸਹੀ ਗੱਲ ਹੈ।ਐਜੂਕੇਸ਼ਨ ਵਧੀਆ ਰੋਲ ਹੈਗਾ ਐਜੂਕੇਸ਼ਨ ਹੁੰਦਾ।ਤੁਸੀਂ ਸਾਨੂੰ ਦੱਸਿਆ ਜਿਵੇਂ? ਐਜ ਐਜੂਕੇਸ਼ਨ ਬਿਨਾਂ ਕੁਛ ਹੈ। ਹੀ ਨਹੀਂ, ਐਅੱਜ ਕੱਲ੍ਹ ਦੇ ਵੈਸੇ ਅਜ ਐਜੂਕੇਸ਼ਨ ਜਿਵੇਂ ਐਜ ਅੱੱਲ ਤੁਸੀਂ ਵੇਖ ਪਾਉਣੇ ਓ।ਬੱਚੇ ਪੜ੍ਹਦੇ ਨੇ ਬਹੁਤ ਜ਼ਿਆਦਾ ਪੜ੍ਹਦੇ ਨੇ ।ਬਰਡਨ ਬਹੁਤ ਹੁੰਦਾ ਏ, ਅੱਜ ਕਲ ਬਰਡਨ ਵੀ ਬਹੁਤ ਹੈ। ਪੜ੍ਹਾਈ ਐਜੂਕੇਸ਼ਨ ਕਰਨ ਦਾ ਫਾਇਦੇ ਵੀ ਬਹੁਤ ਨੇ ਹੁਣ ਤੁਸੀਂ ਅੱਜ ਕੱਲ ਵੇਖਿਆ ਹੋਣਾ ਸਰਕਾਰੀ ਪੇਪਰ ਕੋਈ ਕਲੀਅਰ ਕਰਨਦੇ ਹੋਏ ਉਹਦੇਸ ਬਹੁਤ ਜ਼ਿਆਦਾ ਵੱਡ ਨੇ ਕਿਵੇਂ ਬੰਦਿਆਂ ਨੂੰ ਪੱਚੀੱਚ ਛੱਬੀ ਵੀਹ ਸਾਲ ਲੱਗ ਜਾਂਦੇ ਜਾਂ ਪੰਜ ਸਾਲ ਲਗ ਜਾਂਦੇ ਪੇਪਰ ਕਲੀਅਰ ਕਰਦੇ ਕਦੇ ਇੱਕ ਨੰਬ ਜ ਨੇ ਦੋ ਨੰਬਰ ਹਨਾ ਜੀ ਇੰਨੀ ਮੁਸ਼ਕਿਲ ਕਲੀਅਰ ਹੁੰਦੇ ਨੇ ਹਨ ਜੀ ਬਹੁਤ ਮੁਸ਼ਕਿਲ ਕਲੀਅਰ ਹੁੰਦੇ ਨੇ ਹੋਰ ਵੀ ਬਹੁਤ ਚੀਜ਼ਾਂ ਨੇ ਜਿਵੇਂ ਤੁਸੀਂ ਐਜੂਕੇਸ਼ਨ ਅੱਜ ਕੱਲ ਇੱਥੇ ਸਾਡੇਥੋ੍ਹੀ ਪੜ੍ਹਾਈ ਦੀ ਮੈਡੀਕਲ ਦੀ ਪੜ੍ਹਾਈ ਦੀਥੋੜ੍ਹੀ ਵੈਲਿਊ ਘਟ ਹੈ ਭਾਰਤ ਦੇਸ਼ ਬਹੁਤ ਜ਼ਿਆਦਾ ਵੈਲਿਊ ਹੈਗੀ ਉਹਦੀ ਅੱਜ ਕੱਲ੍ਹ ਬੱਚੇ ਅੱਜ ਕੱਲ੍ਹ ਉੱਥੇ ਜਾਂਦੇ ਨੇ ਬੜ ਕਰਕੇ ਬਾਹਰ ਦੇਸ਼ ਉੱਥੇ ਮੈਡੀਕਲ ਦੀ ਵੈਲਿਊ ਨਾ ਬਹੁਤ ਜ਼ਿਆਦਾ ਹੈਗੀ ਹੈ ਉੱਥੇ ਜਾ ਕੇ ਫਿਰ ਪੜ੍ਹਦੇ ਨੇ ਉਹ ਕਿ ਆਪਣਾ ਆਪਣਾ ਥੋੜਾ ਜ ਆਪਣੀ ਜ਼ਿੰਦਗੀ ਜਦ ਵਧੀਆ ਹੋ ਰਿਹਾ ਉਹਨਾਂ ਦੀ ਹਨਾ ਜੀ ਕੀ ਵਧੀਆ ਹੋ ਜ ਨਾਲ ਪੈਸੇ ਇਨਕਮ ਇਨਕਮ ਵਗੈਰਾ ਵਧੀਆ ਮਿਲਲੇ ਹਨਾ ਜੀ ਫਿਰ ਉਹਨੂੰ
ਨਹੀਂ ਅੱਜ ਕੱਲ ਇਹ ਨਾ ਕਿ ਭਾਜੀ ਦੇਖੋ ਆਪਣਾ ਦੇਖਿਆ ਜਾਏ ਨਾ ਐਜੂਕੇਸ਼ਨ ' ਮੰਨ ਲਓ ਹੁਣ ਆਪਾਂ ਐਜੂਕੇਸ਼ਨ ਕਰਕੇ ਕਰਦੇ ਕਿ ਹ ਆਪਾਂ ਸੋਚਦੇ ਹਾਂ ਵੀ ਆਪਣਾ ਜਾਂ ਇੱਥੇ ਕੁਛ ਵਧੀਆ ਜੀ ਜੋਬ ਵਗੈਰਾ ਕਰ ਲਾਂਗੇ ਤੇ ਕੁਛ ਜਿਹੜੇ ਹੁੰਦੇ ਨੇ ਆਪਣਾ ਸੋਚਦੇ ਨੇ ਕਿ ਮੰਨ ਲਓ ਆਫ ਟਵਲਥ ਤੋਂ ਬਾਅਦ ਕੁਛ ਨਵਾਂ ਮੈਂ ਆਪਣਾ ਕਾਰੋਬਾਰ ਬਿਜਨਸ ਵਗੈਰਾ ਸਟਾਰ ਕਰਾਂਗੇ ਦੇਖੋ ਭਾਜੀ ਐਜੂਕੇਸ਼ਨ ਦਾ ਮੇਨ ਰੋਲ ਹੈਗਾ ਹਰ ਮਤਲਬ ਇੱਕ ਜਿਹੜਾ ਮੰਨ ਲਓ ਕੋਈ ਯੰਗਰ ਬੰਦਾ ਹੈਗਾ ਜਾਂ ਤੇ ਉਹ ਅਗਰ ਕੋਈ ਅਨਪੜ੍ਹ ਬੰਦਾ ਹੈ ਉਹਨੂੰ ਉਹਦਾ ਤੇ ਤੁਸੀਂ ਇੱਕ ਜਿਹੜਾ ਪੜ੍ਹਿਆ ਲਿਖਿਆ ਬੰਦਾ ਹੈਗਾ ਉਹਨਾਂ ਦਾ ਕੰਪੈਰੀਜਨ ਕਰੋਗਾ ਨਾ ਦੋਨਾਂੋ ਚੋਂ ਅਤੇ ਜਿਹੜਾ ਪੜ੍ਹਿਆ ਲਿਖਿਆ ਬੰ ਨਾ ਉਹਦੇ ਮਤਲਬ ਜਿਆਦਾ ਪੁਆਇੰਟਸ ਨਿਕਲਣਗੇ ਕਿਉਂਕਿ ਉਹਨੂੰ ਇੱਕ ਤਾਂ ਇਹ ਆਪਣਾ ਬੋਲਣ ਦੀ ਤਮੀਜ਼ ਹੋਊਗੀ ਹਰ ਕਿਸੇ ਨਾਲ ਬੋਲਣ ਦੀ ਤਮੀਜ਼ ਹੋਊਗੀ ਆਪਣਾ ਡਰੈਸਿੰਗ ਸੈਂਸ ਦੀ ਤਮੀਜ਼ ਹੋ ਗਗੀ ਕੱਪੜੇ ਵਗੈਰਾ ਜਿਹੜੇ ਪਾਉਦੇ ਨਾ ਬੰਦਾਥੋੜਾ ਆਪਣਾ ਡਰੈਸ ਸਦੀ ਵਧਆ ਲ ਉਹਦੀ ਪਰਸਨੈਲਿਟੀ ਵੀ ਡਿਵੈਲਪ ਹੁੰਦੀ ਹੈ ਐਜੂਕੇਸ਼ਨ 'ਚ ਨਾ ਪਰਸਨੈਲਿਟੀ ਬੰਦੇ ਡਿਵਲਪ ਹੁੰ ਹੈ ਮਾਈਂਡ ਵੀ ਉਹਦਾ ਨਾ ਆਪਣਾ ਫੋਕਸਡ ਚ ਰਹਿੰਦਾ ਡਿਸਸੀਪਲਿਨ ਚ ਰਹਿੰਦਾ ਉਹ ਤਾਂ ਹੋ ਰਿਹਾ ਆ ਕਿ ਵੀ ਆਪ ਉਹਨੇ ਆਪਣੇ ਕਰੀਅਰ ਦੇ ਵਗੈਰਾ ਸੋਚਦਾ ਰਹਿੰਦਾ ਹੈ ਮੰਨ ਲਓ ਕੋਈ ਅਨਪੜ੍ਹ ਬੰਦਾ ਹੈ ਉਹਨੇ ਕੀ ਸੋਚਣਾ ਕਿ ਬਈ ਯਾਰ ਚੱਲ ਮੈਂ ਦੂਰੀ ਵਗੈਰਾ ਕਰ ਲੈਂਦਾ ਆਪਣੇ ਘਰ ਦਾ ਖਰਚਾ ਉਠਾਉਣਾ ਹੈ ਤੇ ਜਿਹੜਾ ਆਪਣਾ ਮੰਨ ਲਓ ਹੁਣ ਕੋਈ ਪੜ੍ਹਿਆ ਲਿਖਿਆ ਬਦਾ ਉਹਨੇ ਜੋ ਸਕਿੱਲ ਸਿੱਖੀ ਹੁੰਦੀ ਨਾ ਉਹ ਆਪਣੀ ਸਕਿੱਲ ਦੇ ਬੇਸ ਤੇ ਵਰਕ ਕਰ ਲੈਂਦਾ ਕਿਉਂਕਿ ਉਹਦੀ ਸਕਿੱਲ ਦੀ ਫੈ ਅੱਜ ਕੱਲ ਤੁਸੀਂ ਤੁਹਾਡੇ ਆਪਣਾ ਸਕਿੱਲ ਦੀ ਬਹੁਤ ਵੈਲਿਊ ਹੈ ਕਿਉਂਕਿ ਪੁਰਾਣੇ ਟਾਈਮ ਚ ਨਾ ਆਪਣਾ ਡਿਗਰੀ ਦੀ ਵੈਲਿਊੁੰ ਸੀ ਬੰਦੇ ਨੂੰ ਡਿਗਰੀ ਦੇ ਕੇ ਜੋਬ ਮਿਲਦੀ ਸੀ ਅੱਜ ਕੱਲ ਆਪਣਾ ਬੰਦੇ ਦੀ ਸਕਿੱਲ ਦੇੇਖਦੇ ਹ ਉਹ ਕੀ ਚੀਜ਼ ਵਧੀਆ ਹੈਗੀ ਉਹ ਚ ਮੰਨ ਲਓ ਕੋਈ ਕੰਪਿਊਟਰ ਲੈਂਗਏਜ ਹੋ ਗਿਆ ਕੋਈ ਵੈਬ ਡਿਜ਼ਾਇਨਿੰਗ ਹੋ ਗਿਆ ਜਾਂ ਤੇ ਕੁਛ ਵੀ ਹੋ ਸਕਦਾ ਕੋਈ ਵੀ ਸਕਿੱਲ ਹੋ ਹੋ ਸਕਦੀ ਹੈ ਕਿਉਂਕਿ ਕੰਪਿਊਟਰ ਦਾ ਅੱਜ ਕੱਲ੍ਹ ਏ ਆਈ ਦਾ ਜ਼ਿਆਦਾ ਜ਼ਮਾਨਾ ਹੈ ਬੰਦੇ ਅੱਜ ਕੱਲ੍ਹ ਆਪਣਾ ਏ ਆਈ ਸਕਲ ਦੇਖ ਰਹੇ ਇਹ ਰਿਲੇਟਿਡ ਮੰਨਲ ਕਿ ਦੀ ਕੋਡਿੰਗ ਲਗੁਜ ਵਧੀਆ ਕਿਸੇ ਦੀ ਸੀ ਪਲੱਸ ਪਲੱਸ ਹੋਦੀ ਹੈ
ਹਮ
ਇਹਨਾਂ ਦਾ ਵੀ ਆਪਣਾ ਜਿਹੜੀ ਮੰਨ ਲਓ ਇਹਦੇ ਚ ਜਿਹੜੇ ਪੂਰੇ ਵਧੀਆ ਤਰ੍ਹਾਂ ਨੂੰ ਆਉਂਦੀ ਨਾ ਲੈਂਗੁਜ ਉਹ ਆਪਣਾ ਕਾਫੀ ਵਧੀਆ ਪੈਕੇ ਵਰਾ ਹਲੀ ਪੈ ਅਰਨ ਕਰਦੇ ਹਨ ਦੇਖਿਆ ਜਾਏ ਤਾਂ ਫਿਰ ਜਿਹੜੇ ਜੋਬ ਕਰਨਾ ਹੁੰਦਾ ਨਾ ਉਹਨਾਂਤੇ ਐਜੂਕੇਸ਼ਨ ਦੀ ਬਹੁਤ ਇੰਪੋਰਟੈਂਸ ਹੈਗੀ ਹੈ ਹੁਣ ਤੁਸੀਂ ਮੰਨ ਲਓ ਕੋਈ ਸੀ ਪਲੱਸ ਪਲੱਸ ਲੈਂਗੁਏਜ ਸਿੱਖੀ ਹੈ ਤੁਹਾਨੂੰ ਅਪਣਾ ਤੁਸੀਂ ਕਿਸੇ ਕੰਪਨੀ ਚ ਇੰਟਰਵਿਊ ਵਗੈਰਾ ਦੇਣ ਜਾਓਗੇ ਤੁਸੀਂ ਆਪਣਾ ਜਿਹੜਾ
ਹ
ਜਿਹੜਾ ਤੁਹਾਡਾ ਉਹ ਹੈਗਾ ਨਾ ਰਿਜ਼ਿਊਮ ਰ ਤੁਸੀਂ ਆਪਣਾ ਮੇਨ ਇਓ ਲਿਖੋਗੇ ਮੈਨੂੰ ਪਲੱਸ ਪਲੱਸ ਲੈਂਗੁਜ ਆਉਂਦੀ ਹੈ ਬਹੁਤ ਵਧੀਆ ਤਰ੍ਹਾਂ ਦੀ ਮ ਮਤਲਬੀ ਮੇਰੀ ਕੀ ਖ ਚੁੱਕੀ ਹੈ ਤੇ ਇਹ ਤੁਹਾਨੂੰ ਫਿਰ ਤੁਹਾਨੂੰ ਉਹ ਹਾਂਜੀ ਤੁਹਾਨੂੰ ਉਹਦੇ ਬੇਸ ਤੇ ਨਾ ਉਹਦੇ ਬੇਸ ਦੀ ਜੋਬ ਮਿਲੇਗੀ ਰ ਸੀ ਪਲੱਸ ਪਲੱਸ ਦੀ ਦੇਖੋ ਇਹ ਗੱਲ ਹੈ ਕਿ ਬ ਉਹਦੇ ਮੰਨ ਲਓ ਐਪਸ ਵਗੈਰਾ ਗੇਮਸ ਵਗੈਰਾ ਜਿਹੜੇ ਔਨਲਾਈਨ ਸਪ ਹੁੰਦੇਤਲਬ ਫੋਨ ਚ ਜਿਹੜਾ ਵੀ ਫੇਸਬੁਕ ਐਪ ਹੈ ਮਤਲਬ ਕੋਈ ਵੀ ਨਲਾਈਨ ਬੈਟਲ ਗਂ ਗੇਮ ਲਾ ਲਓ ਉਹ ਆਪਣਾ ਸੀ ਪਲੱਸ ਪਲੱਸ ਲੈਂਗੁਏਜ ਤੋਂ ਹੀ ਬਣਦੀ ਹੈ ਔਰ ਮਨ ਲੋ ਬਿਲਕੁਲ ਔਰ ਕੋੜੀ ਵਗੈਰਾ ਪਾਈਥਨ ਵਗੈਰਾ ਤੁਸੀਂ ਆਪਣਾ ਹੈਕਿੰਗ ਦੀ ਲੈਂਗਏਜ ਸਿੱਖ ਸਕਦੇ ਹੋ ਆਪਣਾ ਸਾਈਬਰ ਕ੍ਰਾਈਮ ਵਗੈਰਾ ਚ ਵੀ ਤੁਹਾਨੂੰ ਬਹੁਤ ਵਧੀਆ ਤਰ੍ਹਾਂ ਜੋਬ ਮਿਲ ਸਕਦੀ ਹੈ ਤੁਸੀਂ ਕਾਫੀ ਇਨਕਮ ਅਰਨ ਵੀ ਕਰ ਸਕਦੇ ਹੋ
ਹ
ਦੇਖਿਆ ਜਾਏ ਤਾਂ ਐਜੂਕੇਸ਼ਨ ਦੇ ਬਹੁਤ ਫਾਇਦੇ ਨੇ ਅੱਜ ਕੱਲ ਕਿਉਂਕਿ ਦੇਖੋ ਪੜ੍ਹਾਈ ਦੀ ਵੈਲੂ ਹੈਗੀ ਪਰ ਇਹ ਕਿ ਬਸ ਸਕਿੱਲ ਵਗੈਰਾ ਜ਼ਿਆਦਾ ਵੈਲਊ ਹੈ ਪੜ੍ਹਾਈ ਦੀ ਵੈਲਊ ਇੱਧਰ ਤੱਕ ਕਿ ਬੰਦੇ ਨੂੰ ਆਪਣਾ ਥੋੜਾ ਦੁਨੀਆਂ ਦਾਰ ਦੀ ਸਮਝ ਆ ਜਾਂਦੀ ਹੈ
ਪਹਿਲੇ ਪੜ੍ਹਾਈ ਤੇ ਹੋਣੀ ਚਾਹੀ ਪੜ੍ਹਾਈ ਤੇ ਆਣੀ ਚਾਹੀਦੀ ਹੈ ਤਦੀ ਆਪਾਂ ਸਕਿੱਲ ਡਿਵੈਲਪ ਹੋਏਗੀ ਨਾਲ ਤੁਸੀਂ ਪੜ੍ਹਾਈ ਕਰੋਗੇ ਨ ਸਕੇਲ ਤਾਂ ਦੀ ਡਿਵਲ ਹੋਏਗੀ ਐਵੇਂ ਤੇ ਹੁੰਦੀ ਨੀ ਮੇਰੇ ਹਿਸਾਬ ਨਾਲ ਤੁਸੀਂ ਜਿਵੇ ਤੁਸੀਂ ਪੜ੍ਹੋਗੇ ਫਰ ਤੁਹਾਡੀ ਸਕਿੱਲ ਡਿਵੈਲਪ ਹੋਏਗੀ ਜਿੰ ਜਿੰਨ ਪੜੋਗੇ ਜ ਨੋੜ ਗੇ ਆਸ ਪਾਸ ਤੋਂ ਪੜੋਸੀਆਂ ਕੋਲ ਜਿੰਨੀ ਨੌਲੇਜ ਹੋ ਗ ਇਹ ਇਸ ਇਸ ਬਾਰੇ ਅੱਗੇ ਕੀ ਜੇ ਤੁਸੀਂ ਬਾਰੀ ਦੇ ਅੱਗੇ ਕੋਈ ਕੁਛ ਕਰਨਾ ਹੋਵੇ ਕੋਈ ਕੋਈ ਕੋਰਸ ਕਰ ਜਿਆਦਾ ਜਿਆਦਾ ਮਨ ਨੂੰ ਮੈਸੇ ਲੱਗਦਾ ਕਿ ਕੈਮਿਸਟਰੀ ਚ ਲੱਗਦਾ ਫਿਜਿਕਸ ਚ ਲੱਗਦਾ ਜਿਵੇਂ ਜਿ ਮਨ ਲੱਗਦਾਹੀ ਉਹੀ ਸਟੀਮ ਲੈਂਦੇ ਹੋ ਬਾਰੇ ਉਸ ਤੋਂ ਅੱਗੇਂ ਕੰਮ ਕਰਦੇ ਹੋ ਜੀ ਹੁਣ ਕੋਈ ਕਮਿਸਟਰੀ ਤੈੂੰ ਕਮਿਸਟਰੀ ਪਸੰਦ ਹੈਗੀ ਹੈ ਤੁਸੀਂ ਟੀਚਰ ਵੀ ਬਣ ਸਕਦੇ ਹੋ ਕਮਿਸਟਰੀ ਦੇ ਹੋਰ ਬਹੁਤ ਚੀਜ਼ਾਂ ਹੈਗੀਆਂ ਜਿਵੇਂ ਕੁਛ ਵੀ ਕਰ ਸਕਦੇ ਹੋ ਬੀ ਐੱਸ ਸੀ ਵਗੈਰਾ ਬਹੁਤ ਬਹੁਤ ਚੀਜ਼ਾਂ ਹੁੰਦੀਆਂ ਜਿਵੇਂ ਤੁਸੀਂ ਤੁੂੰ ਕੋਈ ਲ ਵੀ ਪਸੰਦ ਹੈ ਸੀ ਪਲੱਸ ਜਗਾ ਵਗੈਰਾ ਹੈਾ ਜੀ ਜਗਬ ਪਸੰਦ ਫਿਰ ਤੁਸੀ ਬੀ ਸੀ ਏ ਲਓ ਬੀ ਸੀ ਏ ਚ ਬਹੁਤ ਇਹੀ ਲੈਂਗੁਏਜ ਦਾ ਕੰਮ ਹੈ ਹੋਹੁਤ ਜ਼ਿਆਦਾ ਫ ਪ੍ਰੋਗਰਾਮੋਗਰਾ ਪ੍ਰੋਗਰਾਮ ਪ੍ਰੋਗਰਾਮ ਬਣਾਉਣੇ ਹੁੰਦੇ ਨੇ ਉਹਦੇ ਵਿੱਚ ਹੋਰ ਵੀ ਬਹੁਤ ਚੀਜ਼ਾਂ ਹੁੰਦੀਆਂ ਨੇ ਹੋਰ ਵੀ ਬਹੁਤ ਚੀਜ਼ਾਂ ਜਦੀਿ ਜਿਸ ਚੀਜ਼ ਜ਼ਿਆਦਾ ਜ਼ਿਆਦਾ ਫੋਕਸ ਸੀ ਮੈਥ ਚ ਫੋਕਸ ਸੀ ਮੈਥ ਸਟਰੀਮ ਲੋਕ ਕੋਈ ਹਨਾ ਜੀ ਬਹੁਤੀਾਂ ਹੈਗੀਆਂ ਜਿਵੇਂ ਅੱਜ ਕੱਲ੍ਹ ਤੁਸੀਂ ਜਿਂ ਜਿਸ ਚੀਜ਼ਾਂ ਦਾ ਮਨ ਲੱਗਦਾ ਜਿਵੇਂ ਤੁਹਾਨੂੰਜਕੇਸ਼ਨ ਜਿਹੜੀ ਵਧੀਆ ਲੱਦੀਏ ਕਈਆਂ ਨੂੰ ਕੁਛ ਡਿਜ਼ਾਇਨਿੰਗ ਵਧੀਆ ਲੱਗ ਉਹ ਡਿਿੰਗ ਡਿਾਇਨਿੰਗ ਚ ਜਾਂਦਾ ਹੋਵੇ ਜਿਵੇਂ ਕਿਸੇ ਦਾ ਮਨ ਫੋਕਸ ਹੁੰਦਾ ਵਵੇ ਉਹੀ ਚੀਜ਼ ਲੈਂਦਾਵੇ ਮੇਰੇਿਸਾਬ ਨਾਲ ਹੈਾ ਜੀ
ਬਿਲਕੁਲ ਬਿਲਕੁਲ ਨਹੀਂ ਕੁੱਛ ਬੰਦੇ ਅੱਜ ਕਹਿੰਦੇ ਨੇ ਕਿ ਬਈ ਪੜ੍ਹਾਈ ਦੇ ਆਪਣਾ ਕੋਈ ਵੈਲਿਊ ਨਹੀਂ ਰਹੀ ਜਾਂ ਕੋਈ ਕਾਰੋਬਾਰ ਵਗੈਰਾ ਬਿਜਨਸ ਵਗੈਰਾ ਖੋਲਲੋ ਬਿਲਕੁਲ ਹੁਣ ਦੇਖੋ ਅਗਰ ਕੋਈ ਬਿਲਕੁਲ ਉਹਨੂੰ ਕੋਈ ਮੰਨ ਲਓ ਜਵੈਲਰੀ ਵਾਲਾ ਹੈਗਾ ਜ ਕੋਈ ਆਪਣਾ ਆੜਤੀ ਵਗੈਰਾ ਤੇ ਤੁਸੀਂ ਦੇਖਿਆ ਹੋ ਨਾ ਉਹਨਾਂ ਦੇ ਜਿਹੜੇ ਬੱਚੇ ਹੁੰਦੇ ਨੇ ਨਾ ਆਪਣਾ ਆਪਣੇ ਪਾਪਾ ਦੇ ਨਾਲ ਨਾ ਮੰਨ ਲਓ ਦੁਕਾਨ ਵਗੈਰਾ ਚ ਪਹਿੰਦੇ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਪਾਪਾ ਦੀ ਨੌਲੇਜ ਹੁੰਦੀ ਆ ਨਾ ਉਹ ਮਤਲਬ ਬੜੀ ਜਲਦੀ ਆਪਣਾ ਨਾ ਆਪਣੇ ਮਾਇੰਡ ਚ ਉਹ ਕਰ ਲੈਂਦੇ ਨੇ ਮਤਲਬ ਵੱਕੀ ਕਰ ਲੈਂਦੇ ਨੇ ਕਿ ਮਤਲਬ ਮੇਰੇ ਪਾਪਾ ਆਪਾਂ ਕਿਵੇਂ ਗੱਲ ਕਰ ਰਹੇ ਦੂਜੇ ਨਾਲ ਕਿਵੇਂ ਆਪਣਾ ਮੰਨ ਲਓ ਦੇਖੋ ਬਿਜਨਸ ਮਤਲਬ ਜਿਹੜ ਮੇਨ ਜਿਹੜ ਨਾਨੀਕੇ ਕੇਲੇ ਤੁਹਾਨੂੰ ਮਾਲ ਵੇਚਣਾ ਆਉਣਾ ਚਾਹੀਦਾ ਆਪਣਾ ਅਗਰ ਜਿਤ ਕੋ ਸੇਲਿੰਗ ਸਕਕਿਲਸ ਹੈ ਹੈ ਨਾ ਜਿ ਕੋ ਸੇਲਿੰਗ ਸਕਕਿਲਸ ਹੈ ਉਹ ਆਪਣੇ ਕੰਮ ਨੂੰ ਭਾਜੀ ਬਹੁਤ ਵਧੀਆ ਤਰ੍ਹਾਂ ਕਰਨਾ ਚਾਹੁੰਦਾ ਹੈ ਹੋਰ ਆਪਣਾ ਉਹ ਨਾ ਆਪਣੀ ਜ਼ੁਬਾਨ ਜਿਹੜੀ ਹੈ ਉਹਦੀ ਆਪਣੀ ਜ਼ੁਬਾਨ ਉਹਦੀ ਬਾਾਜੀ ਆਪਣੇ ਪਤਾ ਨੀ ਕਿੰਨੇ ਸੇਲ ਵਗੈਰਾ ਕਰ ਲੈਂਦਾ ਹੈ
ਹਾਂਜੀ ਸਹੀ ਗੱਲ ਹੈ ਤੁਸੀਂ ਜਿਵੇਂ ਜਿਵੇਂ ਤੁਹਾਡੀ ਨੌਲੇਜ ਵਧਦੀ ਰਹੇਗੀ ਜਿਵੇਂ ਤੁਹਾਡੀ ਸਕਿੱਲ ਤੁਸੀਂ ਰੋਗੇ ਘਡੀ ਜਿਵੇਂ ਜਿਵੇਂ ਤੁਸੀਂ ਸ਼ਰਾਬੀ ਨਾਲ ਰੋ ਸੀਂ ਸ਼ਰਾਬ ਪੀਣੀ ਸ਼ੁਰੂ ਹੋ ਜਾਵੇ ਜਿਵੇਂਸੀਂ ਪੜਾਕੂ ਬੰਦੇ ਨਾਲ ਲੋਕ ਇੱਥੇ ਪ ਪੜਾਕੂੰਦੇ ਨਾਲ ਲੋਕ ਇੱਥੇਸੀਂ ਚਕੂ ਹੋ ਜਾੂਗੀ ਨਾਲ ਤੁਸੀਂ ਜਿਵੇਂ ਤੁ ਜਿਵੇਂ ਤੁਹਾਡੀ ਇਮੇਜ ਬੰਨੇਗੀ ਉਹਡੀ ਇਮੇਜ ਵਧੀਆ ਤੁਹਾਡੀ ਵੀ ਇੇਜ ਵਧੀਆ ਹੋਏਗੀ ਉਹ ਵੀ ਹਾਈ ਲੈਵਲ ਤੋਂ ਤੁਸੀਂ ਹਾਈ ਲੈਵਲ ਤੋਂ ਲੋਕ ਹਨਾ ਜੀ ਸਾਡੀ ਇਮੇਜ ਕੀ ਸੀ ਕਿਸੇ ਪ੍ਰਤੀ ਵਧੀਆ ਹੀ ਹੋਏਗੀ ਐਜੂਕੇਸ਼ਨ ਦਾ ਬਹੁਤ ਰੋਲ ਹੈ ਜਿਹੜੀ ਇਮੇਜ ਵੀ ਵਧੀਆ ਹੋ ਸਕਦੀ ਹੈ ਅੱਜ ਵਿਆਹ ਵਿਹ ਕਰਨੇ ਹੋਏ ਬੰਦੇ ਬਹੁ ਪੁੱਛ ਪੁੱਛਦੇ ਨੇ ਕਿੰਡਾ ਕਿਵੇਂ ਜਾਂ ਹੈ ਹਨ ਜੀੇ ਪੜਾਈ ਦੀ ਵਰਤੀ ਹੋ ਜਿਹੜਾ ਬੰਦਾ ਪੜ੍ਹਿਆ ਹੈਗਾ ਉਹਦੀ ਫੇਿਰ ਵਿਆਹ ਵਿਹ ਹੁੰਦਾ ਵਧੀਆ ਉਹ ਵਧੀਆ ਘਰਦਾ ਹਨਾ ਵਿਹ ਦਿੰਦਾ ਮੇਰੇ ਹਿਸਾਬ ਨਾਲ ਹਾਂਜੀ ਕੋਈ ਆ ਮੈਂ ਧੀਜ ਲੈਂਦਾਾਨੂੰ ਪੜ੍ਹ ਆਉਣਾ ਚਾਹੀਦਾ ਕੁਛ ਫੜਿਆ ਹੋਇਆ ਮੁੰਡਾ ਕਿੰਨਾ ਫੜਿਆ ਹੋਇਆ ਜਾਂ ਉਹਦਾ ਬਿਜਨਸ ਹੋਏ ਤਗੜਾ ਬਿਜਨਸ ਹੋਏ ਤ ਹੀ ਦਿੰਦਾ ਐਵੇਂ ਕੋਈ ਨੀ ਰਹਿੰਦਾ ਐਜੂਕੇਸ਼ਨ ਦਾ ਬਹੁਤ ਰੋਲ ਸਫ ਵਿਆਹ ਵੀ ਹੋਏਗਾ ਉਸ ਤੋਂ ਬਾਅਦ ਵਿਆਹ ਵੀ ਵਿਆਹ ਵੀ ਚੰਗੇ ਕਾਰਰ ਚ ਹੋਇਆ ਜਜੂ ਤੁਹਾਡੀ ਵਧੀਆ ਹੋਏਗੀ ਤਾਂ ਹੀ ਹਨਾ ਜੀ ਬਿਲਕੁਲ ਸਹੀ ਗੱਲ ਹੈ ਹੈਾ ਜੀ
ਇਹ ਨਾ ਅੱਜ ਕੱਲ ਮਤਲਬ ਪੈਸਾ ਤੇ ਆਪਣੀ ਜਗ੍ਹਾ ਦੇਖਿਆ ਹੀ ਜਾਂਦਾ ਪਰ ਬੰਦੇ ਦੀ ਜਿਹੜੀ ਐਡਕੇਸ਼ਨ ਹੈ ਨਾ ਉਹ ਆਪ ਜ੍ਹਾਖੀ ਜਾਂਦੀ ਕਿ ਬੰ ਕਿਨਾ ਪੜ੍ਹਿਆ ਲਿਖਿਆ ਕਿਆ ਕਿਉਂਕਿ ਦੇਖੋ ਅਨਪੜ੍ਹ ਬੰਦੇ ਨੂੰ ਅਨਪੜ੍ਹ ਬੰਦੇ ਕੋਲ ਬੇਸ਼ੱਕ ਪੈਸਾ ਹੋਏ ਤੇ ਕਰੋ ਦੇਖੋ ਆਪਣਾ ਕੋਈ ਮੰਨ ਲੋਓ ਨਹੀਂ ਕੋਈ ਹੈ ਨਾ ਪੜ੍ਹਾਈ ਪੜਰੀ ਨਹੀਂ ਕੀਤੀ ਹੋਏ ਪਰ ਉਹਦੇ ਜਿਹੜੀ ਮੈਰਿਜ ਵਗੈਰਾ ਨਾ ਫੇਿਰ ਉਹ ਲਈ ਬਹੁਤ ਦਿੱਤ ਦਿੱਕਤ ਵਗੈਰਾ ਆਉਂਦੀ ਹੈ
ਵੀ ਹੋਣੇ ਚਾਹੀਦੇ ਨੇ ਬੋਲਣ ਬੋਲਣਮੀਜ਼ ਹੈਗੀ ਹੈ ਤ ਸਹੀ ਯ ਨਹੀਂ ਤਾਂ ਕੁਛ ਚੱਕਰ ਹੀ ਨ ਨਹੀਂੀ ਹੈਗਾ ਮੇਰੇ ਹਿਸਾਬ ਨਾਲ ਹਨਾ ਜੀ
ਬਿਲਕੁਲ ਨਹੀਂ ਆਪਣਾ ਦੇਖਿਆ ਜਾਏ ਨਾ ਅੱਜ ਕੱਲ ਜਿਹੜੇ ਮੰਨ ਲਓ ਆਪਣਾ ਬਿਜਨਸ ਵਗੈਰਾ ਕਰਦੇ ਨੇ ਨਾ ਉਹ ਮੇਰੇ ਖਿਆਲ ਜੋਬ ਕਰਨ ਵਗੈਰਾ ਵਾਲਿਆਂ ਕੋਈ ਜ਼ਿਆਦਾ ਹੀ ਇਨਕਮ ਕਰ ਲਦਾ
ਹਾਂਜੀ ਹਾਂਜੀ ਸਹੀ ਗੱਲ ਹੈ
ਕਿਉਂਕਿ ਉਹਨਾਂ ਦਾ ਹੈ ਕਿ ਆਪਣਾ ਆਪਣਾ ਇੱਕ ਬਿਜਨਸ ਦਾ ਹੈ ਵੀ ਹੈਗੀ ਆਪਣਾ ਰੂਲ ਬੰਦਾ ਕਿਸੇ ਦੇ ਅੰਡਰ ਰਹਿ ਕੇ ਕੰਮ ਨੀ ਕਰਦਾ ਬਿਜਨਸ ਚ ਆਪਣਾ ਆਪਣਾ ਕੰਮ ਹਦਾ ਹੈ ਆਪਣਾ ਪ੍ਰੋਡਕਟ ਹਦਾ ਆਪਣਾ ਸਭ ਕੁਛ ਹਦਾ ਹੈ ਬਸ ਇਹ ਕਿ ਬ ਤੁਹਾਨੂੰ ਸੇਲਿੰਗ ਕਰਨੀ ਆਉਣੀ ਚਾਹੀਦੀ ਆਪਣੇ ਬਿਜਨ ਦੀ ਮੰਨ ਲਓ ਤੁਸੀਂ ਬਿਜਨ ਪ੍ਰੋਡਕਟ ਤੋਂ ਬਿਨਾਂ ਕੋਈ ਬਿਜਨਸ ਹੁੰਦਾ ਨੀ ਸੀਗਾ
ਹਾਂਜੀ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਬਿਲਕੁਲ ਤੁਸੀਂ ਜਿੰਨਾ ਜਿਨਾ ਤੁਸੀਂ ਪੜ੍ਹੋ ਉਹਨਾਂ ਕਰੋ ਵਧੀਆ ਵ ਜਿਵੇਂ ਜਿਜੂਕੇਸ਼ਨ ਹੈਗੀ ਜਿਵੇਂ ਤੁਹਾਡੀ ਸਕਿਲ ਹੈਗੀ ਹੈਰੀ ਜਿੰਨੀ ਵਧੀਆ ਤੁਸੀਂ ਨੌਕਰੀ ਕਰਦੇਓ ਉਨੀ ਵਧੀਆ ਹਨਾ ਜੀ
ਚਲੋ ਜੀ ਭਾਜੀ ਚੰਗਾ ਲੱਗਾ ਤੁਹਾਡੇ ਨਾਲ ਡਿਸਕਸ਼ਨ ਕਰਕੇ ਟੋਪਿਕ ਤੇ ਸਤਿ ਸ਼੍ਰੀ ਅਕਾਲ ਭਾਜੀ